ਸਤਿ ਸ੍ਰੀ ਅਕਾਲ ਜੀ ਜੀ ਹੋਰ ਕਿਵੇਂ ਹੋ
ਵਧੀਆ ਜੀ ਤੁਸੀਂ ਦੱਸੋ
ਹਾਂਜੀ ਹਾਂਜੀ ਬਿਲਕੁਲ ਵਧੀਆ ਹੋਰ ਸੁਣਾਓ ਘਰੇ ਠੀਕ ਨੇ ਸਾਰੇ।
ਸਭ ਵਧੀਆ ਤੁਸੀਂ ਦੱਸੋ ਤੁਹਾਡੇ ਠੀਕ ਨੇ ਸਾਰੇ
ਹਾਂਜੀ ਹਾਂਜੀ ਸਭ ਵਧੀਆ ਹੋਰ ਰੈਸਟ ਕਰਦੇ ਸੀਗੇ
ਹਾਂਜੀ ਬਸ ਸੋਣ ਦੀ ਤਿਆਰੀ ਚ ਅਸੀਂ ਮੈਂ ਕਿਹਾ ਚ ਛੌਟਾ ਮੋਟਾ ਕੰਮ ਕਰ ਲੈਂਦੇ ਹਾਂ
ਅੱਛਾ ਘਰ ਦਾ ਕਰ ਲਿਆ ਸਾਰਾ ਕੰਮ ਨਿਬੜ ਗਿਆ
ਹਾਂਜੀ ਉਹ ਤਾਂ ਅਸੀਂ ਅੱਠ ਨੌ ਵਜੇ ਤਕ ਨਿਬੇੜ ਦਿਨਦੇ ਆ ਫਿਰ ਪਾਪਾ ਨੇ ਕੰਮ ਤੇ ਜਾਣਾ ਫਿਰ ਨੋ ਵਜੇ ਨਿਬੇੜ ਕੇ ਰੋਟੀ ਰੋਟੀ ਖਾ ਫਿਰ ਬੈਠ ਜਾਂਦੇ ਹਾਂ ਅਸੀਂ।
ਹਾਂਜੀ ਨੀ ਵਧੀਆ ਚਲੋ ਹਨਾ ਛੇਤੀ ਕੰਮ ਨਿਬੜ ਜਾਂਦਾ ਇਸ ਤ ਆ ਵੀ ਜ਼ਿਆਦਾ ਤਾਂ ਨੀ ਸਾਨੂੰ ਵੀ ਬਸ ਦਸ ਕੁ ਤਾਂ ਵੱਜੀ ਹੀ ਜਾਂਦੇ ਨੇ
ਸਹੀ ਗੱਲ ਆਪਾਂ ਜਿੰਨੀ ਜਲਦੀ ਕੰਮ ਨਿਬੇੜਾ ਗੇ ਨਾ ਅਪਾ ਉਨ੍ਹਾਂ ਹੀ ਰੈਸਟ ਕਰੱ ਸਕਦੇ ਹਾਂ
ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਇਹੀ ਹੈ ਚਲੋ ਕੰਮ ਤਾਂ ਨਿਬੜਦੇ ਹੀ ਨਹੀਂੀ ਹੈਗੇ
ਰਖਿਆ ਹੋਇਆ
ਹਾਂਜੀ ਰੱਖਿਆ ਹੋਇਆ। ਰੱਖਿਆ ਹੋਇਆ ਅਸੀਂ ਇੱਕ ਡੋਗ
ਅਸੀਂ ਵੀ ਰੱਖ ਰਖਿਆ ਹੋਇਆ ਬਹੁਤ ਵਧੀਆ ਲੱਗਦਾ ਐਨਾ ਮਸਤੀ ਕਰਦੇ ਹੈ। ਰਾਤ ਨੂੰ ਸੌਣ ਦਿੰਦੀ ਹੈਗੀ ਸਾਨੂੰ ਇੰਨਾ ਤੰਗ ਕਰਦੀ ਹੈ ਰਾਤ ਕਿਨੂੰ
ਹਾਂਜੀ, ਵੈਸੇ ਇਹ ਤਾਂ ਨਾ ਵੈਸੇ ਸਹੀ ਗੱਲ ਹੈ ਹਰ ਕਿਸੇ ਨੂੰ ਨਾ ਇੱਕ ਪੈਟ ਰੱਖਣਾ ਚਾਹੀਦੇ ਚਾਹੇ ਉਹ ਡੋਗ ਹੋਵੇ ਚਾਹੇ ਕੈਟ ਹੋਵੇ ਕਿਉਂਕਿ
ਕਿਉਂਕਿ ਦੇਖੋ ਲੋਕਾਂ ਨਾਲੋਂ ਵਫ਼ਾਦਾਰ ਨਾ ਲੋਕਾਂ ਨਾਲੋਂ ਵਫ਼- ਵਫਦਾਰ ਏਹੀ ਹੁੰਦੇ ਏ ਪੈਟ।
ਹਾਂਜੀ, ਤੇ ਮਤ ਮਤਲਬ ਆਪਣਾ ਸਟਰੈੱਸ ਵੀ ਦੂਰ ਕਰਦੇ ਨੇ ਅਗਰ ਆਪਾਂ ਨੂੰ ਕੋਈ ਹੁੰਦਾ ਨਾ ਆਪਾਂ ਇਹਨਾਂ ਨਾਲ ਪੰਜ-ਸੱਤ ਮਿੰਟ ਆਪਣਾ ਸਪੈਂਡ ਕਰ ਲਈਏ ਨਾ, ਆਪਣਾ ਵਧੀਆ ਲੰਗ ਜਾਂਦਾ ਟਾਈਮ।
ਇਹ ਨਾ ਸਾਡੇ ਪਰਿਵਾਰ ਬਿਨਾ ਪੰਜ ਮਿੰਟ ਕਹਿੰਦੀ ਜੇ ਅਸੀਂ ਕਿਤੇ ਲੰਘ ਜਾਈਏ ਨਾ ਮਾਰਨ ਲਗ ਜੁਗੀ, ਕੁੱਕਾਂ ਮਾਰਨ ਲੱਗ ਜਂਦ- ਜਿਦਾ ਭੋਂਕਦੇ ਹੁੰਦੇ ਏ, ਤੇ ਮਤਲਬ ਓਦਾਂ ਕਰਨ ਲੱਗ ਜੂਗੀ। ਤੇ ਜਦੋਂ ਪਾ-ਪਾਪਾ ਨਾਲ ਤੇ ਜ਼ਿਆਦਾ ਪਿਆਰ ਆ, ਪਾਪਾ ਦਾ ਜਦੋਂ ਆਉਣਗੇ ਨਾ ਫੇਰ ਅਗੇਨੂੰ ਏਦਾਂ ਹੁੰਦਾ ਵੀ ਨਾ- ਗੇਟ ਮੈਂ ਖੁਦ ਖੋਲਾਂ, ਖੁਦ ਜਾਵਾਂ ਉਹਨਾਂ ਕੋਲ, ਪਰ ਬੇਚਾਰੀ ਤੋਂ ਗੇਟ ਨੀ ਖੁੱਲਦਾ ਹੈਗਾ।
ਅੱਛਾ, ਤੁਸੀਂ ਵੀ ਡੋਗ ਰੱਖਿਆ ਹੋਇਐ।
ਹਾਂਜੀ-ਹਾਂ
ਹਾਂ, ਨੀ ਚਲੋ ਵਧੀਆ।
ਹਾਂਨ ਜੀ ਹਾਂ, ਤੁਸੀਂ ਕੀ ਨਾਮ ਰੱਖਿਆ ਹੋਇਆ ਉਹਦਾ? ਅ
ਸਵੀਟੀ
ਅਸੀ ਜੋਕ ਸੀ
ਨਹੀਂ ਚਲੋ ਵਧੀਆ ਵੈਸੇ, ਹਾਂ। ਜੀ ਵਧੀਆ-ਵਧੀਆ। ਵਧੀਆ ਇਹਨਾਂ ਨਾਲ ਨਾ ਚਲੋ ਆਇਆ ਵੀ। ਕਿੰਨਾ ਇਹ ਆਪਣੇ ਫੈਮਿਲੀ ਦਾ ਮੈਂਬਰ ਹੀ ਬਣ- ਜਾਂਦੇ ਨੇ ਚਾਹੇ, ਹੈਨਾ ਇਹ, ਆਪਾਂ ਸ਼ੁਰੂ-ਸ਼ੁਰੂ ਚ ਬਹੁਤ ਉਹ ਕਰਦੇ- ਕਿੰਨਾ, ਔਹੋ ਬਾਅਦ ਚ ਆਪਣਾ ਮੋਹ- ਪਿਆਰ ਪੈ ਜਾਂਦਾ ਇਹਨਾਂ ਨਾਲੋਂ।
ਨੱਸੇ ਨੂੰ ਡਏ ਸੀਗੇ ਮਤਲਬ ਕਿਲਵ ਤੇ ਨਾ ਅਸ- ਸੀ ਨਾ, ਇਹ ਨਾ, ਅਸੀਂ ਨਾ ਬਹੁਤ ਡਰਦੇ ਹੁੰਦੇ ਸੀਗੇ ਸਾਨੂੰ ਏਦਾਂ ਹੁੰਦਾ ਸੀ ਵੀ ਹਾਂ, ਫੜ ਨਾ ਲਵੇ, ਏਦਾਂ ਨਾ ਕਰ ਲਏ ਕਿਉਂਕਿ ਆਪਾਂ ਇਨਾ ਚੱਕਦੇ ਨੀ ਨਾ ਹੁੰਦੇ ਹੈਗੇ, ਤੇ ਹੌਲੀ ਹੌਲੀ ਬਸ ਇਹਦੇ ਨਾਲ ਇੰਨਾ ਪਿਆਰ ਪੈ ਗਿਆ ਬਸ ਹੁਣ ਤਾਂ ਕਰਦਾ ਵੀ ਜਦ ਕੋਈ ਐਵੇਂ ਕਹ- ਨ-ਨਾ ਵੀ ਬਸ ਮਰ ਜੇ ਫਿਰ ਤਾਂ ਉਹਦਾ, ਵੀ ਉਹਨੂੰ ਹੀ ਮਾਰ ਦੋ ਪਹਿਲਾਂ ਇਹਨੂੰ, ਇਹੀ ਕਿਉ ਮਰੇ ਬੇਚਾਰੀ।
ਹਾਂਜੀ-ਹਾਂਜੀ, ਉਹੀ ਤਾਂ ਹੈਗਾ ਕਿਉਂਕਿ ਆਪਣਾ ਪਿਆਰ ਪੈ ਜਾਂਦੇ, ਨੀ ਇਹਨਾਂ ਨਾਲ।
ਹਾਂਜੀ ਹਾਂ ਔਹੀ ਗੱਲ ਹੈ ਨਾ ਜਿੰਨਾ ਆਪਾਂ ਇਹਨਾਂ ਨੂੰ ਪਿਆਰ ਨਾਲ ਰੱਖਾਂਗੇ ਉਨਾ ਹੀ ਵਧੀਐ, ਕਿਉਂਕਿ ਇਹ ਹੀ ਸਾਨੂੰ ਨਾ ਇੱਕ ਅਸ਼ੀਸ਼ ਹੀ ਦੇ ਕੇ ਜਾਂਦੇ ਨੇ, ਕਿਉਂਕਿ ਆਪਾਂ ਇਹਨਾਂ ਨੂੰ ਪਾਲ ਰਹੇ ਹਾਂ ਪੋਸ ਰਹੇ ਹਾਂ ਤੇ ਜਿੱਦਣ ਦੀ ਸਾਡੇ ਘਰ ਆਈਆਂ ਨੇ ਇਹ ਤ ਨ ਸਾਡੇ ਭਾਗ ਲਾਏ ਪਏ ਐ ਸਚੀ ਗੱਲ ਹੈ
ਹਾਂਜੀ ਨਹੀਂ ਵੈਸੇ ਉਹੀ ਹੁੰਦਾ ਨਾ, ਫੇਰ ਨਾ ਆਪਾਂ ਨੂੰ ਹਰ ਕਿਸੇ ਨਾਲ ਮਤਲਬ ਹਰ ਇੱਕ ਚਾਹੇ ਉਹ ਬਾਹਰ ਵੀ ਫਿਰਦਾ ਹਰ ਕਿਸੇ ਨਾਲ ਨਾ ਆਪਾਂ ਨੂੰ ਹੋ ਜਾਂਦਾ ਵੀ ਹਾਂ ਇਹ ਵੀ ਹੈ ਨਾ ਇਹਨਾਂ ਵਰਗੇ ਹੀ ਨੇ ਐਵੇਂ ਨੇ ਆਪਾਂ ਨੂੰ ਪਿਆਰ ਪੈ ਜਾਂਦਾ ਐ।
ਜਿੱਦਣ ਦੀ ਆਈ ਆ ਅਸੀਂ ਇਕ ਏ ਸੀ ਲਵਾ ਲਿਆ, ਅਸੀਂ ਵਾਸ਼ਿੰਗ ਮਸ਼ੀਨ ਲੈ ਆਏ। ਮਤਲਬ ਮੋਟਰਸਾਈਕਲ, ਪਰ ਸਾਡੇ ਲਈ ਤਾਂ ਬਹੁਤ ਜਿਆਦਾ ਭਾਗਾਂ ਵਾਲੀ ਹੈ, ਐ ਸਾਡੇ ਲਈ। ਤਾਂ ਹੀ ਐਵੇਂ ਆ, ਵੀ ਕੋਈ ਰੱਬ ਹੀ ਉੱਤਰ ਆਇਆ ਉੱਪਰੋਂ
ਦੇਖੋ ਇਹ ਤਾਂ ਆਪਣਾ ਹੈਨਾ ਕੋਈ ਖਰਚਾ ਨਹੀਂ ਕਰਾਉਂਦੇ ਹੈਗੇ, ਚਾਹੇ ਤੁਸੀਂ ਇਹਨਾਂ ਨੂੰ ਸਿੰਮਪਲ ਬਰੈੱਡ ਪਾ ਦੋ ਚਾਹੇ ਇਹਨਾਂ ਨੂੰ ਤੁਸੀਂ ਰੋਟੀ ਪਾ ਦੋ, ਅਗਰ ਤੁਹਾਡ ਅਗਰ ਤੁਹਾਡਾ ਮਨ ਹੈਗਾ ਤਾਂ ਇਹਦੇ ਲਈ ਹੈਨਾ ਕੁਛ ਹੋਰ ਉਹ ਕਰ ਦੋ, ਇਹ ਆਪਣੇ ਮੂੰਹ ਤੋਂ ਤਾਂ ਨੀ ਆਪਣੇ ਤੋਂ ਮੰਗਦੇ ਹੈਗੇ।
ਸਹੀ ਗੱਲ ਹੈ ਤੇ ਨਾ, ਮਤਲਬ ਇਹਨੂੰ ਜੋ ਮਰਜ਼ੀ ਪਾ ਦੋ। ਐਵੇਂ ਨ ਕਹਿੰਦੇ ਵੀ ਨਾ ਮੈਂ ਇਹ ਚੀਜ਼ ਨੀ ਖਾਣੀ ਮੈਂ ਤਾਂ ਤਾਂ ਇਹੀ ਖਾਣੀ ਐ, ਇਹ ਤਾਂ ਵਿਚਾਰੇ ਨੂੰ ਜੋ ਮਰਜ਼ੀ ਪਾ ਦੋ, ਓਹੀ ਖਾ ਲੈਂਦੀ ਹੈ ਇਹ ਤਾਂ ਇਹਨੂੰ ਕਿਹੜਾ ਕੋਈ ਉਹ ਚੀਜ਼ ਦੀ ਜ਼ਰੂਰਤ ਹੈ
ਇਹ ਤੇ ਇੱਕ ਬਿਸਕਿਟ ਨਾਲ ਵੀ ਉਹ ਕਰ ਲੈਂਦੀ ਆ, ਇੱਕ ਬ੍ਰੈਡ ਨਾਲ ਵੀ ਉਹ ਕਰ ਲੈਂਦੇ ਨੇ, ਇਹਨਾਂ ਨੂੰ ਕੋਈ ਉਹ ਨਹੀਂ ਹੁੰਦਾ ਹੈ।
ਔ ਹੀ ਤਾ ਗੱਲ ਹੈ, ਬਸ ਇਹ ਸਿਰਫ਼ ਆਪਣੇ ਤੋਂ ਪਿਆਰ ਭਾਲਦੇ ਨੇ।
ਹਾਂਜੀ ਹਾਂਜੀ
ਪਿਆਰ ਨੀ ਨਾ ਦਿੰਦੇ, ਇਹ ਵੀ ਆਪਣੇ ਨਾਲ ਘੁੱਲਦੇ ਮਿਲਦੇ ਜੇ ਨਹੀਂ ਹੈਗੇ।
ਹਾਂਜੀ ਹਾਂ, ਔਹੀ ਹੈ ਨਾ ਤੁਸੀਂ ਹੈਨਾ ਜਦੋਂ ਆਪਣੇ ਰਹਿੰਦੇ ਨੇ ਆਪਣੇ ਨਾਲ ਹੈਨਾ, ਆਪਾਂ ਵੀ ਇਹਨਾਂ ਦੀ ਫਿਕਰ ਕਰਨੀ ਸ਼ੁਰੂ ਕਰਦੇ ਥੋੜ੍ਹਾ ਬਿਮਾਰ ਹੋ। ਜਾਂ ਨਾ ਆਪਾਂ ਨੂੰ ਹੋ ਜਾਂਦਾ ਵੀ ਹਾਏ ਔ ਬਿਮਾਰ ਹੋਗੇ ਫਿਰ ਆਪਾ ਠੀਕ ਰੱਖੀ
ਹੁ ਹੁਣ ਨਾ ਹੁਣ ਇਹ ਵਿੱਚ ਜੀ ਦੀ ਨਾ ਬਿਮਾਰ ਹੋ ਗਈ ਸੀ ਮਤਲਬ ਬਿਲਕੁਲ ਏਦਾਂ ਹੀ ਹੋ ਗਿਆ ਸੀ ਵੀ ਬਸ ਇਹ ਮਰ ਗੀ ਗੀ ਏ ਹੈ ਹੀ ਨੀ ਪਰ ਨਾ ਉਹਦਾ ਕਹਿ ਦੋ ਬਸ ਇੱਕ ਰੱਬ ਰੱਬ ਕਰਕੇ ਮਤਲਬ ਪਾਪਾ ਨੇ ਰੋਜ਼ ਲੈਂਦੇ ਜਾਂਦੇ ਰਹੇ ਫੇਰ ਕਿਤੇ ਜਾ ਕੇ ਵਿਚਾਰੀ ਬੱਚੇ ਦੇ ਗੁਲੂਕੋਜ਼ ਲੱਗਾ ਤੇ ਜੰਮੀ ਏਦਾਂ ਸੁੱਕ ਜੀ ਗਈ ਸੀਗੀ ਹੁਣ ਥੋੜ੍ਹਾ ਜਿਹਾ ਇਹਦਾ ਸਰੀਰ ਭਾਰੀ ਜਿਹਾ ਹੋਇਆ
ਹਾਂਜੀ ਉਹੀ ਹੁੰਦਾ ਨਾ ਕਿ ਦੇਖੋ ਹੈ ਨਾ ਜਦ ਤੱਕ ਆਪਣੇ ਕੋਲ ਕੋਈ ਪੈਟ ਨਹੀਂ ਹੁੰਦਾ ਪਰ ਡਰਦੇ ਹੁੰਦੇ ਆ ਗਲੀ ਵਾਲੇ ਚਾਹੇ ਕੁੱਤੇ ਨੇ ਜੋ ਵੀ ਹਨਾ ਇਹ ਹਰ ਇੱਕ ਡੋਗ ਤੋਂ ਆਪ ਆਪਾਂ ਕਹਿ ਹਰ ਇੱਕ ਉਸ ਤੋਂ ਡਰਦੇ ਹੁੰਦੇ ਆਾਂ ਪਰ ਜਦੋਂ ਆਪਣੇ ਨਾਲ ਹਨਾ ਆਪਣੀ ਫੈਮਿਲੀ ਚ ਆ ਜਾਂਦਾ ਕੋਈ ਐਵੇਂ ਦਾ ਫਿਰ ਆਪਾਂ ਨੂੰ ਡਰ ਘੱਟ ਲੱਗ ਲੱਗ ਜਾਂ
ਤੇ ਨਾ ਸਾਡੇ ਮ ਗਲੀ ਮਹੱਲੇ ਦੇ ਲੋਕ ਕੁੱਛ ਹੈਗੇ ਆ ਇਹ ਜੇ ਜਿਹੜੇ ਨਾ ਉਹਦੇ ਇਹਨੂੰ ਦੇਖ ਕੇ ਡਰਦੇ ਨੀ ਹੈਗੇ ਸਾਡੀ ਗਲੀ ਚੋਂ ਨਹੀਂ ਹੀ ਇੱਕ ਜਿਹੜਾ ਅਸੀਂ ਰੱਖੀ ਹੋਈ ਹੈ ਤੇ ਲੋਕ ਨਾ ਜੇ ਉਹਨਾਂ ਦੇ ਬਾਰੇ ਚ ਮਰਜੇ ਮਰਜੇ ਫੇਿਰ ਨਾ ਪਤਾ ਫਿਰਰ ਸਸੀ ਤਾਂ ਗਾ ਲ ਕੱਢ ਕੇ ਨਾ ਸੀੀਆਂ ਤੁਸੀਂ ਮਰ ਜਾਓ ਇਹ ਕੀ ਉਮਰ ਹੈ ਵਿਚੇਾਰੀ ਦਾ ਤਾਂ
ਉਹੀ ਤੇ ਹੈਗਾ ਕਿ ਤਾਂ ਵਿਚਚਾਰੇ ਅਨਬੋਲ ਨੇ ਇਹ ਦੱਸ ਤੁਹਾਡਾ ਕੀ ਲੈ ਰਹੇ ਨੇ ਹੈਂ ਇਹ ਤੁਹਾਡੇ ਜ਼ਮੀਨ ਨਹੀਂੀ ਮੰਗਦੇ ਤੁਹਾਡਾ ਕੋਈ ਹਿੱਸਾ ਨਹੀਂ ਮੰਗਦੇ ਤੁਹਾਡੇ ਤੋਂ ਕੁਛ ਖਿੱਚ ਕੇ ਨਹੀਂ ਲੈ ਕੇ ਜਾਂਦੇ ਫੇਰ ਵੀ ਤੁਸੀਂ ਇਹਨਾਂ ਨਾਲ ਇੰਨੀ ਨਫ਼ਰਤ ਕਰਦੇ ਹੋ ਮਤਲਬ ਕਿ ਇਨਸਾਨ ਇਸ ਚੀਜ਼ ਬਾਰੇ ਸੋਚਦੇ ਹੀ ਨ ਨਹੀਂ ਵੀ ਉਹ ਬੇਜਬਾਨਾਂ ਦੀ ਕਦਰ ਹੀ ਨਹੀਂੀ ਕਰਦੀ
ਉਹੀ ਤਾਂ ਗੱਲ ਵੀ ਇਹ ਤਾਂ ਬੇਜ਼ੁਬਾਨ ਨੇ ਵਿਚਾਰੇ ਹਨਾ ਇਹ ਕੀ ਕਹਿਣਗੇ ਕਿਸੇ ਨੂੰ ਇਹ ਨਾ ਕਿਸੇ ਨੂੰ ਕੁਛ ਕਹਿ ਸਕਦੇ ਨਾ ਆਪਣੇ ਦਿਲ ਦੀ ਗੱਲ ਦੱਸ ਸਕਦੇ
ਹਾਂਜੀ ਹਾਂ ਬਿਲਕੁਲ ਬਿਲਕੁਲ ਉਹੀ ਤਾਂ ਹੈਗਾ ਨਾ ਹੁਣ ਕੀ ਚਲੋ ਬੇਜ਼ੁਬਾਨਾ ਕੋਈ ਵੀ ਜਾਨਵਰ ਹੈ ਉਹ ਆਪਣੇ ਤੋਂ ਕੁੱਛ ਮੰਗਦਾ ਪਤਾ ਨਹੀਂੀ ਨਾ ਹੈਗਾ
ਹਾਂਜੀ ਹਾਂ ਇਹੀ ਆ ਵੀ ਨਾ ਹੋ ਸਕੇ ਨਾ ਤਾਂ ਇਹਨਾਂ ਨੂੰ ਮਤਲਬ ਪੂਰਾ ਪਿਆਰ ਦੋ ਇਹ ਪਿਆਰ ਦੇ ਭੁੱਖੇ ਹੁੰਦੇ ਆ ਇਹ ਇਹ ਕਿਸੇ ਚੀਜ਼ ਦੇ ਹੋਰ ਦੇ ਭੁੱਖੇ ਨੀ ਹੁੰਦੇ
ਹਾਂਜੀ ਹਾਂਜੀ ਉਓਹੀ ਤਾਂ ਹੈਗਾ ਹੁਣ ਇਨਸਾਨਾਂ ਨਾਲੋਂ ਤਾਂ ਚੰਗੇ ਹੀ ਨੇ ਕਿ ਹਨਾ ਇਹ ਫੇਰ ਵੀ ਆਪਣਾ ਚਲੋ ਉਹ ਕਰਦੇ ਨੇ ਚਾਹੇ ਨਾ ਆਪਾਂ ਇਹਨਾਂ ਨੂੰ ਡੇਲੀ ਇੱਕ ਬ੍ਰੈਡ ਹੀ ਪਾ ਦੇਏ ਫੇਰ ਵੀ ਇਹ ਕਹਿਣਗੇ ਡੀਕ ਰਹੇਗੀ ਵੀ ਹਾਂ ਉਹ ਆਉਣਗੇ ਇਹਨਾਂ ਨੂੰ
ਜੀ, ਹੁਣ ਨਾ ਦੇਖੋ ਜਿੱਦਾਂ ਜਿੱਦਾਂ ਮੈਂ ਨਾ ਕੋਲੇਜ ਚ ਚੱਲ ਜਾਂਣੀ ਹਾਂ ਸਵੇਰੀ ਮੈਂ ਜਾਂਨੀ ਹਾਂ। ਸਵੇਰੇ ਭੋਂਕੂਗੀ ਵੀ ਤੂੰ ਨਾ ਜਾ ਵੈਸੇ ਮੈਂ ਵੈਸੇ ਹੀ ਨੀ ਜਾਂਦੀ ਹੈਗੀ ਹੈਨਾ, ਤੇ ਜਿਸ ਦਿਨ ਮੈਂ ਜਾਂਦੀ ਹਾਂ ਬਸ ਓਸੀ ਦਿਨ ਨੂੰ ਹੋ ਜਾਂਦਾ ਵੀ ਹਾਂ ਕਿਉਂ ਜਾ ਰਹੀ ਏ। ਥੀ ਰਹਿ ਜੇ ਫੇਰ ਮੈਂ ਚਲ ਫੇਰ ਮੈਂ ਕਈ ਵਾਰ ਛੁੱਟੀ ਮਾਰ ਲੈਂਦੀ ਹਾਂ ਵੀ ਚੱਲ ਕੋਈ ਨਾ ਕੀ ਹੈ ਇੱਕ ਦਿਨ ਜ ਛੁ
ਹਾਂਜੀ ਹਾਂਜੀ ਮੈਂ ਉਹੀ ਹੈ ਇਹਨਾਂ ਦਾ ਹੱਟ ਟਾਈਮ ਇਹ ਹੁੰਦਾ ਵੀ ਖੇਡੀ ਜਾਣ ਸਾਡੇ ਨਾਲ ਕਦੇ ਸਾਡੀ ਬੋਲ ਨਾਲ ਖੇਡੀ ਜਾਣ। ਕਦੇ ਕਿਸੇ ਨਾਲ ਵੀ ਸਾਨੂੰ ਬਸ ਸਾਡੇ ਨਾਲ ਰਹਿਣ ਹੀ ਖੇਡੀ
ਹਾਂਜੀ ਹਾਂ ਇਹੀ ਤਾਂ ਗੱਲ ਆ। ਹੁਣ ਜਿੱਦਾਂ ਨਾ ਅਸੀਂ ਮਤਲਬ ਪਰਸੋ ਅਸੀਂ ਨਾ ਮੈਰਿਜ ਚ ਜਾ ਕੇ ਆਏ ਕਿਤੇ ਤੇ ਇਹ ਵਿਚਾਰੀ ਇਕੱਲੀ ਘਰ ਸੀਗੀ। ਬਈ ਸਾਡੇ ਸਾਰੇ ਗੁਆਂਢੀ ਕਹਿਣ ਵੀ ਵੀ ਤੁਹਾਡੀ ਤਾਂ ਨਾ ਕੁੱਤੀ ਨੇ ਸਾਡਾ ਜੀਣਾ ਦੁੱਬਰ ਕਰ ਦਿਤਾ ਏ ਏਡੀ ਉਹ ਕਰੇ ਤਾਂ ਵਿਚਾਰੀ ਕੁਛ ਤਾਂ ਨਾ ਇਦਾ ਹੋ ਗਿਆ ਵੀ ਹਾਂ ਮੇਰੇ ਨਾਲ ਨਹੀਂ ਹੈਗਾ ਕੋਈ ਮੈਂ ਕੱਲੀ ਬੈਠੀ ਹਾਂ। ਕਮਰੇ ਚ, ਤੇ ਇਹਦੇ ਨਾ ਏਸੀ ਲੱਗਿਆ ਹੋਇਆ ਸੀਗਾ ਸਭ ਕੁ ਕੁਛ ਸੀਗਾ ਇਹਦੇ ਕੋਲ ਬਸ ਪਰ ਨਾ ਭੋਂਕੀ ਜਾਵੇ ਕਿ ਹਾਂ ਬਸ ਉਹ ਆ ਜਾਣ ਮੇਰੇ ਕੋਲ ਫ ਫੇਰ ਜਦੋਂ ਅਸੀਂ ਰਾਤ
ਤਾਂ ਹੈ ਨਾ ਕਿ, ਹਾਂਜੀ ਉਹੀ ਹੈ ਨਾ ਕਿ ਇਹਨਾਂ ਨੂੰ ਐ ਹੁੰਦਾ ਕਿ ਹਾਂ ਮੇਰੇ ਨਾਲ ਰਹਿਣ ਮੈਨੂੰ ਕੱਲੇ ਨੂੰ ਨਾ ਛੱਡਣ ਵੀ ਮੇਰੇ ਕੋਲ ਕੋਈ ਨਾ ਕੋਈ ਹੋਵੇ।
ਹਾਂਜੀ ਹਾਂ, ਮਤਲਬ ਜਦੋਂ ਫੇਰ ਅਸੀਂ ਨਾ ਰਾਤੀ ਆਏ ਤੇ ਇੱਕ ਕੋਲ ਆਏ ਤਾਂ ਏਦਾਂ ਭੱਜੀ ਇਹ ਸੋਚਦੀ ਵੀ ਮੈਂ ਕਿਸ ਕੋਲ ਜਾਵਾਂ ਪਹਿਲਾਂ ਕਿਸ ਕੋਲ ਜਾਵਾਂ ਪਹਿਲਾਂ ਉਕ ਇਹਨੂੰ ਹੋ ਜਾਂਦਾ ਵੀ ਹਨਾ ਸਾਰੇ ਮੈਂਬਰ ਤਾਂ ਬਾਰ ਆ ਮੈਂ ਕਿਹਦੇ ਕੋਲ ਜਾਵਾਂ, ਤੇ ਮਤਲਬ ਬਹੁਤ ਵਧੀਆ ਲੱਗਦਾ ਰੱਖਣਾ ਚਾਹੀਦਾ ਇਹਨਾਂ ਨੂੰ ਵੀ ਬੇਜੂ
ਹਾਂਜੀ ਹਾਂ, ਉਹੀ ਹੈ ਨਾ ਹੁਣ ਆਪਾਂ ਨੂੰ ਵੀ ਹੁਣ ਦਾ ਹਨਾ ਆਪਾਂ ਸੋਚਦੇ ਹਾਂ ਫੋਨ ਤੇ ਸਰਚ ਵਗੈਰਾ ਕਰਦੇ ਹਾਂ ਬਹੁਤ ਐਵੇਂ ਕਿ ਹਾਂ ਅਗਰ ਡੋਗ ਲਈ ਹਨਾ ਕੀ ਚੀਜ਼ ਗਰਮੀਆਂ ਚ ਬੈਸਟ ਰਹੁਗੀ ਕਿ ਸਰਦੀਆਂ ਚ ਬੈਸਟ ਰਹੂਗੀ ਕਿ ਇਹਨੂੰ ਹਾਂ ਹਨਾ ਇਹਨੂੰ ਮੌਸਮ ਦੇ ਹਿਸਾਬ ਨਾਲ ਇਹਨਾਂ ਨੂੰ ਕਿਵੇਂ ਰੱਖੀਏ ਕਿਵੇਂ ਨਾ, ਆਪਾਂ ਨੂੰ ਹੋ ਜਾਂਦਾ ਕਿਉਂਕਿ ਆਪਾਂ ਇਹਨਾਂ ਨੂੰ ਇੱਕ ਫੈਮਿਲੀ ਮੈਂਬਰੀ ਹੀ ਬਣਾ ਲਾ
ਤੇ ਨਾ ਸਾਡੇ ਨਾ ਤਾਂ ਗੁਆਂਢੀਆਂ ਚ ਨਾ ਕੁ ਇੱਦਾਂ ਹੀ ਲੈ ਕੇ ਆਇਆਦਾ ਕਤੂਰੀਆ ਜ ਲੈ ਕੇ ਆਇਆ ਇੱਕ ਛੋਟਾ ਜਿਹਾ ਉਹਨਾਂ ਨੇ ਨਾ ਪਤਾ ਕੀ ਗੱਲ ਕੀਤੀ ਉਹਨਾਂ ਨੇ ਨਾ ਉਸਨੂੰ ਨਾ ਪਿੰਨੀ ਖਵਾ ਤੀ
ਹਾਂਜੀ ਹਾਂਜੀ
ਤੇ ਨਾ ਉਹ ਵਿਚਾਰੇ ਹਜੇ ਉਹਨੇ ਪਿੰਨੀ ਖਾਈ ਉਹ ਤੇ ਉਹ ਨਾਲ ਦੀ ਨਾਲ ਬੇਚਾਰੀ ਮਰ ਗਈ ਵੀ ਤਾਂ ਤੁਸੀਂ ਐਡੀ ਛੋਡੀ ਕਿ ਨਾ ਪਿੰਡੀ ਖੂਵਾਈ ਸੀਗੀ
ਉਹੀ ਤੇ ਹੈਗਾ ਨਾ ਕਿ ਨਹੀਂ ਇਹ ਸਿਰਫ਼ ਇਹ ਥੋੜ੍ਹੀ ਹੁੰਦਾ ਕਿ ਹਾਂ ਅਗਰ ਤੁਸੀਂ ਲੈ ਆਏ ਤਾਂ ਇਹ ਸਿਰਫ ਹੈ ਇਹਨਾਂ ਨੂੰ ਅਗਰ ਤੁਸੀਂ ਲੈ ਕੇ ਆਏ ਹੋ ਤੁਸੀਂ ਆਪਣਾ ਮੈਂਬਰ ਸਮਝੋ ਤੁਸੀਂ ਸਮਝੋ ਕਿ ਹਾਂ ਇਹ ਸਾਡੇ ਨਾਲ ਰਹਿਣ ਹੈ ਜੋ ਤੁਸੀਂ ਖਾ ਰਹੇ ਹੋ ਜਰੂਰੀ ਤਾਂ ਨਹੀਂ ਕਿ ਉਹ ਹਰ ਇੱਕ ਚੀਜ਼ ਹੀ ਉਹਨਾਂ ਨੂੰ ਖਵਾਓ
ੱਦਾਂ ਵੀ ਮਤਲਬ ਨਾ ਇਹ ਇਹ ਸਿਰਫ਼ ਪਿਆਰ ਦੇ ਭੁੱਖੇ ਹੁੰਦੇ ਨਾ ਰੋਟੀ ਰੋਟੀ ਤੇ ਆਪਣੀ ਤਾਂ ਭੁੱਖ ਹੁੰਦੇ ਨਾ ਕਿਸੇ ਬਸ ਇਹਨਾਂ ਨੂੰ ਰੱਖਣ ਦੀ ਥੋੜ੍ਹੀ ਜਿਹੀ ਸੈਂਸ ਸਿੱਖੋ ਕਿ ਇਹਨਾਂ ਨੂੰ ਕਿਵੇਂ ਰੱਖਣਾ ਨਲਾਓ ਖਿਲਾਓ ਪਿਲਾਓ ਘੁਮਾਓ ਬਸ ਇਹੀ ਚੀਜ਼ਾਂ ਕਰੋ ਇਹ ਫਿਰ ਕਿ ਤੁਹਾਡੇ ਲਾਵੇ ਕਿੰਨਾ ਵਧੀਆ ਰਹਿਣ ਕਹਿੰ ਦਾ ਦਿਨ ਹੀ ਕਰਦਾ
ਉਹੀ ਉਹੀ ਤੇ ਹੈਗਾ ਨਾ ਕਿ ਹੁਣ ਦੇਖੋ ਇਹਨਾਂ ਦਾ ਡਾਇਜੈਸ਼ਨ ਸਿਸਟਮ ਅਲੱਗ ਹੁੰਦਾ ਆਪਣਾ ਅਲੱਗ ਹੁੰਦਾ ਇਹ ਨਹੀਂ ਉਹ ਚੀਜ਼ ਖਾ ਸਕਦੇ ਹੈਗੇ ਜੋ ਆਪਾਂ ਖਾ ਰਹੇ ਹਾਂ ਠੀਕ ਹੈ ਇਹਨਾਂ ਨੂੰ ਤੁਸੀਂ ਪਾਣਾ ਥੋੜਾ ਲਾਈਟ ਜਾਂ ਪਾਓ ਹਨਾ ਤੁਸੀਂ ਦੇਖੋ ਚਾਹੇ ਸਰਚ ਕਰ ਲਓ ਚੀਜ਼ ਬਾਰੇ ਵੀ ਆਪਾਂ ਇਹਨਾਂ ਨੂੰ ਪਾ ਸਕਦੇ ਹਾਂ ਜਾਂ ਨਹੀਂ ਪਾ ਸਕਦੇ
ਇਹਨਾਂ ਨੂੰ ਨਾ ਆਪਣੇ ਬੱਚਿਆਂ ਵਾਂਗੂ ਰੱਖੋ ਜਿੱਦਾਂ ਤੁਸੀਂ ਆਪਣੇ ਬੱਚੇ ਰੱਖਦੇ ਹੋ ਨਾ ਓਦਾਂ ਹੀ ਇਹਨੂੰ ਵੀ ਰੱਖੋ ਬਿਕੋਜ ਇਹ ਵੀ ਆਪਣਾ ਜਦੋਂ ਇੱਕ ਫੈਮਿਲੀ ਮੈਂਬਰ ਬਣ ਗਿਆ ਨਾ ਤਾਂ ਇਹਨੂੰ ਵੀ ਇੱਕ ਫੈਮਿਲੀ ਦੀ ਤਰ੍ਹਾਂ ਹੀ ਰੱਖੋ ਇਏਦਾਂ ਨ ਕਿ ਹਾਂ ਬਸ ਰੱਖ ਲਿਆ ਤਾਂ ਰੱਖ ਲਿਆ ਇਹ ਸਿਰਫ ਬਸ ਗੇਟ ਦੇ ਬਾਹਰ ਰੱਖ ਖੋ ਜਾਂ ਨਹੀਂ ਇਹ ਸਿਰ ਵਗੇਟਾਂ ਦੇ ਕੋਲ ਖੜਨ ਹੀ ਨੀ ਹੁੰਦੇ ਹੈਗੇ ਇਹਨਾਂ ਨੂੰ ਆਪਾਂ ਘਰੇ ਰੱਖ ਉਹਨਾਂ ਨੇ ਮੰ ਤਿਆਰ ਕਰਾਓ ਹੁਣ ਅਸੀਂ ਇਹਦੇ ਲਈ ਨਾ ਸਪੈਸ਼ਲ ਮੰਜਾ ਤਿਆਰ ਕਰਾਇਆ ਹੋਇਆ ਹ
ਹਾਂਜੀ ਹਾਂਜੀ ਉਹੀ ਹੈ ਨਾ ਕਿ ਆਪਾਂ ਨੂੰ ਐ ਹੁੰਦਾ ਕਿ ਹਨਾ ਆਪਾਂ ਇਹਨਾਂ ਨੂੰ ਆਪਣੇ ਆਪਣੇ ਮੈਂਬਰ ਵਾਂਗੂ ਰੱਖੀਏ ਆਪਣੇ ਵਾਂਗੂ ਪਿਆਰ ਦੇਈਏ ਕਿਉਂਕਿ ਇਹਨਾਂ ਨਾਲ ਆਪਣਾ ਮੋਹ ਆਟੋਮੈਟਿਕਲੀ ਪੈ ਜਾਂਦਾ ਆਪਾਂ ਸਟਾਰਟਿੰਗ ਚ ਡਰਦੇ ਹੁੰਦੇ ਆ ਵੀ ਹਾਂ ਪਰ ਫੇਰ ਨਾ ਆਪਾਂ ਨੂੰ ਹੋ ਜਾਂਦਾ ਵੀ ਆਪਣੇ ਕੋਈ ਨੀ ਵੀ ਹਾਂ ਹੈਲੋ ਠੀਕ ਠੀਕ ਹੈ ਜ ਠੀਕ ਹੈ